ਹੈਲੋ
ਹੈਲੋ ਹੈਲੋ ਹਾਂਜੀ ਵਧੀਆ ਵਧੀਆ ਭਾਜੀ ਹੋਰ ਠੀਕ ਹੋ ਭਾਜੀ?
ਵਧੀਆ ਵਧੀਆ ਭਾਜੀ ਹੋਰ ਕਿੱਥੇ?
ਹੋਰ ਬਾਜੀ ਬਸ ਬੈਠੀ ਸੀ ਭਾਜੀ ਮੈ ਕਿਆ ਤੁਆਨੂੰ ਯਾਦ ਫੋਨ ਕਰ ਲਈਏ।
ਹਾਂ ਹਾਂ ਹਾਂ ਵਧੀਆ ਵਧੀਆ ਜੀ ਵਧੀਆ ਕੀਤਾ ਭਾਜੀ ਹੋਰ ਬਾਰ ਆਪਾਂ ਆਫਿਸ ਤੇ
ਅੱਛਾ- ਅੱਛਾ
ਹ ਹੋਰ ਬਾਦ ਹੋ ਰਹੀ ਹੈ ਹਲਕੀ ਹਲਕੀ ਚੱਲ ਰਹੀ ਸੀ ਇੱਥੇ ਸਾਡੇ ਹੁਣ ਬੰਦ ਹੋਈ ਹੈ।
ਹਾਂਜੀ -ਹਾਂਜੀ ਚੱਲ ਰਹੀ ਹੈ ਬਰਸਾਤ ਤੇ -
ਬਸ ਉਹ ਕਰ ਰਿਿਆ ਕੰਮ ਹੋਰ ਦੱਸੋ
ਔਰ ਬਸ ਜੀ ਮੈਂ ਦਖੱ ਤੇ ਦਖ ਤੇ ਮੈਂ ਆਏ ਸੀ ਬਜਨਾਨਾ ਘਰ
ਹਾਂ ਤੁਸੀਂ ਤੇ ਤ
ਨਾਨਾ ਘਰ ਆਏ ਸੀ ਮੇਰੇ ਨਾਨਾ ਘਰ
ਅੱਛਾ, ਅੱਛਾ
ਹੋਰ ਘਰ ਸਭ ਠੀਕ -ਠਾਕ ਭਾਈ
ਹੋਰ ਭਾਜੀ
ਮੈਂ ਕਿਹਾ ਘਰ ਸਭ ਠੀਕ ਭਾਜੀ
ਘਰ ਸਭ ਵਧੀਆ, ਵਧੀਆ ਸਭ ਹੋਰ ਭਾਜੀ
ਹੋਰ ਕੰਮ ਕੁਮ ਕਿਵੇਂ ਚੱਲ ਰਿਹਾ ਭਾਜੀ
ਬਸ ਯਾਰ ਹਲੇ ਤੇ ਫਿਲਹਾਲ, ਉਸ ਤੇ ਅੱਜ ਬਰਸਾਤ ਸੀਗੀ ਨਾ ਯਾਰ ਕੰਮ ਹੈਗਾ ਨੀ ਆਏਗਾ ਚਲੋ ਕੋਈ ਨੀ, ਆਏਗਾ ਕੰਮ ਜਿਵੇਂ ਆਏਗਾ।
ਤੇ ਉਹ ਮਾਦਰ ਪੁਰ ਵਾਲੇ ਆਫਿਸ 'ਚ
ਹਾਂ -ਹਾਂ ਉਹਦੇ ਵਿਚ
ਅੱਛਾ, ਅੱਛਾ, ਅੱਛਾ, ਅੱਛਾ। ਹੁਣ ਤੇ ਰੁਕ ਗਈ ਬਰਸਾਤ
ਹਾਂ ਇੱਥੇ ਹਲਕੀ ਬਹੁਤੀ ਹੈ ਹੀ ਆ ਲੇਕਿਨ ਥੋੜੀ ਬਹੁਤੀ ਲੈ ਬੂੰਦਾਬਾਂਦੀ
ਅੱਛਾ, ਅੱਛਾ, ਅੱਛਾ ਹੁਣ ਤੇ ਹੋ ਗਈ ਬੰਦ ਸਾਡੇ ਤੇ
ਹੋਰ ਭਾਜੀ? ਬਸ ਯਾਰ ਕੱਟ ਰਿਹਾ ਟ ਟਾਈਮ ਆਪਣਾ ਕੀ ਕਰੀਏ ਹੋਰ ਕੀ ਦੱਸੀਏ? ਅੱਛੱਛ
ਅਸੀਂ ਬੈਠੇ ਭਾਜੀ
ਹੁ ਹੋਰ, ਕੀ ਖਾਇਆ ਹੋਇਆ।
ਬਸ ਭਾਈ ਅੱਜ ਖਾਏ ਸੀ ਆਲੂ- ਚਾਵਲ ਆਲੂ ਮਟਰ ਆਲੂ ਅਤੇ ਚਾਵਲ ਅਤੇ ਨਾਲ ਰੋਟੀ ਖਾਈ ਸੀ।
ਹੁ ਬਸ ਆਪਾ ਤ ਹਜੇ ਕੁਛ ਖਾਇਆ ਨਹੀ। ਨਹੀਂ ਹਲੇ ਤੱਕ ਕੁਛ ਯਾਰ ਖਵਾਂਗੇ ਦੇਖੋ ਕੁਛ, ਥੋੜ੍ਹੀ ਬਹੁਤ ਦੇਰ ਤੱਕ ਯਾਰ
ਖਾ ਪੀ ਲੋ ਭਾਜੀ ਜਾਨ ਜੂਣ ਆਏਗੀ ਐਂਵੇ ਨੀ ਬਣਨਾ ਕੰਮ
ਤੁਸੀਂ ਆ ਜਾਓ ਯਾਰ ਔਫਿਸ ਹੈਗਾ ਨੀ ਕੋਈ ਆਪਾਂ ਇਕੱਲੇ ਬੈਠੇ ਹਾਂ
ਕੀ
ਤੁਸੀਂ ਆ ਜਾਓ ਮੈਂ ਆਫਿਸ ਆਪਾਂ ਹੈਗੇ ਨੀ ਕੋਈ ਹੈਗਾ ਨੀ ਆਪੇ ਇਸ ਟਾਈਮ ਇਕੱਲੇ ਬੈਠੇ ਆ
ਕੋਈ ਨੀ ਆ ਜਾਂਦੇ ਆ ਥੋੜੀ ਦੇਰ ਚ
ਹਾਂ ਆ ਜਾਓ ਕੁਛ ਖਾਣਾ ਖਾਣ ਵਾਸਤੇ ਜਾਣਾ ਕੁਛ ਖਾ ਪੀ ਲੈਣਾ।
ਕੋਈ ਲਿਆਂਦੇ ਆ ਬਾਈ
ਹੋਰ ਕੀ ਹੋਰ ਭਾਜੀ
ਹੋਰ ਦੱਸੋ?
ਮੈਂ ਗਾਣੇ ਯਾਰ ਹੋ ਆਏ ਬਾਹਰ, ਦੋ -ਦੋ -ਤਿੰਨ ਜਗ੍ਹਾ ਹੋ ਆ ਯਾਰ ਹੋ ਕਿਥੇ ਜਾਈਏ
ਹਾਂਜੀ।
ਮੈਂ ਕਿਹਾ ਹੋ ਆਈ
ਅੱਛਾ, ਅੱਛਾ ਕਿਹੜੀ, ਕਿਹੜੀ ਜਗ੍ਹਾ ਗਏ ਸੀ।
ਹੋ ਆਏ ਵੈਸੇ ਆਪਾਂ ਦੋ -ਤਿੰਨ ਜਗ੍ਹਾ ਘੁੰਮ ਆਏ
ਅੱਛਾ ਯਾਰ ਕਿਹੜੀ ਜਗਾ ਹੋ ਕੇ ਆਏ ਸੀ।
ਹੈਂ
ਕਿਹਵੇ ਜਗਾ ਹੋਕੇ ਆਏ ਜੀ।
ਬਹ ਮਨਾਲੀ ਮਨੁਲੀ ਹੋਇਆ ਯਾਰ
ਮੈਂ ਕਿਹਾ ਭਾਜੀ ਖਵਾ ਦਿਓ ਕੁਛ
ਮੈਨੂੰ ਵੀ ਖਵਾ ਦਿੳ ਯਾਰ ਕੁਛ ਯਾਰ ਭਾਈ ਯਾਰ ਮੈਂ ਵੀ ਖਾਣਾ ਯਾਰ ਭੁੱਖਾ ਬੈਠਿਆ ਏਥੇ ਮੈਂ
ਭੁੱਖਾ ਬੈਠਾ ਭਾਈ ਤੇਰਾ ਭਾਈ ਅਸੀ ਸਾਰੇ ਭਾਈ, ਭਾਈ।
ਆਜੋ ਗਾਣੇੇ ਗੁਣੇੇ ਸੁਣਲਾ ਗੇ ਆਜੋ ਆਫਿਸ ਲਗਾਓ ਚਕਰ ਜੀ
ਕੋਈ ਨੀ ਆਂਦੇ ਹ ਗਾਣੇ ਗੁਣੇ ਸੁਨਦੇ ਆ
ਹੋਰ ਕੀ
ਕਿਹੜੇ ਗਾਣੇ ਲਾਏ ਨੇ ਭਾਜੀ ਬੋਲੀਵੁੱਡ ਹੋਲੀਵੁੱਡ ਕਿਹੜੇ
ਹਾਂ ਬੋਲੀਵੁੱਡ ਬੋਲੀਵੁੱਡ ਹੀ ਲਾਏ ਨੇ ਆ
ਅੱਛਾ, ਅੱਛਾ ਬੋਲੀਵੁੱਡ ਲਾਏ ਨੇ ਚੀਮਾ ਵਾਈ ਲਾਦਾ ਇੱਕ ਵਾਰ ਚੀਮਾ ਵਾਾਈ ਨੀ ਮੈਂ ਜਦੋਂ ਕਿੱਥੇ ਬਹਦਾ ਹ ਵ ਕਿਲਾ ਨਾਲ ਲ ਦੇੈਣਾ਼਼
ਹਾਂ ਉਹ ਤੇ ਹੈ ਚਲਾ ਕੀ। ਇੱਥੇ ਨਾ ਥੋੜੀ ਨੈੱਟਵਰਕ ਇਸ਼ੂ ਚੱਲ ਰਹੀ ਹੈ ਕੱਲ ਬਰੋਡ ਬੈਂਟਾਂ ਵੱਲ।
ਅੱਛਾ ਅੱਛਾ ਭਾਜੀ ਮੈਨੂੰ ਗੱਲ ਦੱਸੋ।
ਜੀ।
ਜਿਵੇਂ ਭੈਣ ਹੈਗੀ ਮੇਰੀ ਉਹਦੇ ਲਾਡੋ ਲਕਸ਼ਮੀ ਦੇ ਪੈਸੇ ਨਹੀਂ ਆ ਰਹੇ।
ਅੱਛਾ।
ਤੇ ਨਾ ਪਿੱਛੋਂ ਨਾ ਜਿਹੜੇ ਵੈਬ ਵੈਬਸਾਈਟ ਨੇ ਉਹ ਨਾ ਸ਼ੋਅ ਉੱਥੇ ਸ਼ੋਅ ਹੋ ਰਹੀ ਹੈਗੀ ਕਿ਼ ਪੈਸੇ ਆ ਗਏ ਨੇ ਲੇਕਿਨ ਪੈਸੇ ਆਏ ਨਹੀਂ ਭਾਜੀ ਹਜ਼ਾਰ ਰੁਪਏ ਲੱਗ ਲੱਗ ਲਕਸ਼ਮੀ ਦੇ਼਼
ਅੱਛਾ ਇੱਕ ਵਾਰ ਨਾ ਫੈਮਲੀ ਇੱਥੇ ਭੇਜਦੇ ਯਾਰ।
ਫੈਮਿਲੀ ਇਹਦੀ ਭੇਜਣੀ
ਹੂ ਫੈਮਲੀ ਇਦੀ ਭੇਜੀ ਇੱਕ ਵਾਰ ਫਿਰ ਦੇਖਣਾ ਮ ਚੈੱਕ ਕਰਦਾ਼ ਅਗਰ ਓਥੇ-ਕਿੱਥੇ ਰੁਕਰੀ ਹੋਈ, ਫੇਰ ਮੈਂ ਅੰਦਰ ਗੈ ਕੇ ਨਾ ਗੱਲ ਕਰਾ ਕੇ
ਹਾਂਜੀ-ਹਾਂਜੀ।
ਦੋ-ਤਿਨ ਪੂਰੇ-ਪੂਰੇ ਲੈ ਲੇਗਾ, ਦੋ ਤਿਨ ਲੈ ਲੇਗਾ।
ਕੋਈ ਫੀਸ ਫੂ ਫੀਸ ਫੂਸ ਹਗੀ ਕੋਈ ਅਧੀ ਹੈ ਨਹੀਂ
ਉਹ ਤੇ ਭਾਜੀ ਇੱਕ ਵਾਰ ਤੁਸੀਂ ਫੈਮਿਲੀ ਆਈਡੀ ਭੇਜੋਗੇ ਤਾਂ ਪਤਾ ਲੱਗੇਗੀ।
ਅੱਛਾ, ਅੱਛਾ, ਅੱਛਾ। ਚਲੋ ਕੋਈ ਨੀ ਮੈਂ ਨਾ ਪੇ ਜਾਂਦਾ ਥੋੜੀ ਦੇਰ ਚ
ਹਾਂ, ਹਾਂ ਤੁਸੀਂ ਫੈਮਲੀ ਆਇਡੀ ਭੇਜ ਦੇਨਾ ਹੋਰ ਦੱਸੋ।
ਹੋਰ ਬਸ ਵਜੇ। ਚੱਲਦਾ ਕੰਮ ਬਾਬੇ ਦੀ ਕਿਰਪਾ ਨਾਲ ਚੱਕਦੇ ਰਹਿੰਦੇ ਹੈ ਕੰਮ ਨੂੰ
ਹੱਤ ਯਾਰ ਇੱਕ ਪਰਸੈਂਟ ਚਾਰਜ ਨਹੀਂ ਹੈਗੀ ਫੋਨ ਦੀ ਐਵੇਂ ਯਾਰ।
ਚਾਰੀ ਦੇ ਨੌ ਲੱਖ ਲੱਗ ਕਰ ਦੇਣਾ ਕੱਲ
ਹਾਂ ਬਸ ਚਾਰਜਿੰਗ ਤੇ ਲਾਇਆ ਆ ਜਦ ਤ ਚੱਲ ਗਿਆ ਚੱਲ ਗਿਆ ਜਿੱਥੇ ਹੋ ਗਏ ਹੋ ਗਏ ਉੱਥੇ ਹੀ ਹੋਰ ਕੀ ਲੈ ਗਏ ਤੇ ਲੈ ਗਏ ਜਿਹੜਾ ਫਰਾਰਾ ਹੈ ਗਿਆ ਇੱਥੇ ਬਹਿ ਜਾ
ਗੰਦਾ ਜਿਹਾ ਰਹਿ ਗਿਆ ਤੇਰੇ ਰਹਿ ਗਿਆ ਹਾਂਜੀ ਹਜੇ ਸਾਡੇ ਬ੍ਰਦਰ ਗਰਮੈਂਟ ਤੇ
ਹੂ,,, ਤੂੰ ਜੁੱਤੀ ਲੈ ਕੇ ਆਏ ਹੋ ਸੰਡੇ ਦੀ ਸਭ ਤੋਂ ਵਧੀਆ ਸੇਲ। ਮਾਰਕੀਟ ਦਾ ਕਿਉਂਕਿ ਐਂਡ ਬਲਾਸਟ ਓਵਰ
ਅੱਛਾ ਤੁਸੀਂ ਗਏ ਸੀ ਭਾਜੀ ਬੜੇ ਦਿਨ ਗੈਰਮਿੰਟ ਉਹ ਗਿਰ ਜਾਣਾ। ਅੱਛਾ ਨਹੀਂ ਗਏ ਹਾਲੇ ਤੱਕ ਬਸ ਐ ਰੀਲ ਵੇਖ ਕੇ ਰੀਲ ਵੇ। ਕਰ ਮੀਂਹ ਵੇਖ ਵੇਖ ਕੇ ਰਟ ਗਿਆ ਨਾ
ਹਾਂ।
ਹੋ ਦੱਸੋ ਬਸ ਭਾਜੀ ਦਸ਼ਣ ਕਲੋਲਾ ਕਰ ਰਹੇਹਾ਼। ਇਹ ਵੇਖ ਐ ਇਹ ਵੇਖ ਐ ਦਕਸ਼ਣ ਕਨੋਲਾ ਕਰ ਇਹ ਵੇਖੋ ਐ।
ਅੱਛਾ ਹੈਗੇ ਕਿੱਥੋਂ ਹੋ ਤੁਸੀਂ।
ਇਹ ਦਕਸ਼ਿ ਵੇਖਣਾ ਕਲੋਲਾ ਕਰ ਰਿਹਾ ਇਹਨੂੰ ਸਮਝਾਓ ਕੁਛ ਇੰਨਾ ਵੱਡਾ ਹੋਏ। ਕਲੋਲ ਕਰ ਰਿਹਾ
ਹੂੰ, ਕਰਾਓ।
ਕੀ ਕਰ ਰਿਹਾ।
ਪਤਾ ਨੀ, ਕੀ ਕਰ ਰਿਹਾ ਆ।
ਇਹਦਾ ਦਿਮਾਗ, ਖਰਾਬ ਹੈਗਾ ਹੀ। ਤੇਨੂੰ ਪਤਾ ਨ ਬਿਮਾਰ।
ਹਾਂ, ਦਿਮਾਗ ਖਰਾਬ ਹੋ ਗਿਆ ਇਹਦਾ।
ਖਰਾਬ ਹੋ ਨੀ ਗਿਆ, ਐਦਾ ਹੈਗਾ ਹੀ।
ਕਹਿੰਦਾ- ਕਹਿੰਦਾ, ਹੈਗਾ ਹੀ। ਕਹਿੰਦਾ ਹੋ ਨੀ ਗਿਆ ਹੈਗਾ- ਹੈਗਾ ਹੀ। ਹ ਬ ਬ
ਕੀ ਕਰ, ਕਰ ਕੀ ਰਿਹਾ ਹੈ। ਦਿਮਾਗ ਖਰਾਬ।
ਕਿਹਾ ਰਿਹਾ ਹੈ, ਛਲਾਂਘਾ ਮਾਰ ਰਿਹਾ ਸੀ, ਆਵਾਜ਼ਾਂ ਕੱਢ ਕੇ।
ਅੱਛਾ। ਹੁਣ ਰਹਿਣ ਦੇ, ਪੈ ਜਾਏਗਾ ਹੀ।
ਕੀ।
ਉਹਨੂੰ ਕਹ ਰਹਿਣ ਦੇ, ਬਹਿ ਜਾਇਗਾ ਈ।
ਹੋਰ ਰਹਿਣ ਦੇ, ਬਹਿ ਜੇਗਾ ਤੇਰਾ ਗਲਾ। ਜਿਹੜਾ ਭਾਈ, ਲੈ ਗਿਆ- ਲੈ ਗਿਆ। ਜਿਹੜਾ ਰਹਿ ਗਿਆ- ਰਹਿ ਗਿਆ।
ਹੋਰ ਕੀ। ਹਾਂ, ਚੀਰਾ ਗੇ। ਹੈਲੋ। ਡੈਂਡ ਸੋ।
ਇੰਨੇ ਉਠਾ, ਦੇਣਾ ਮੇਰੇ ਸੇ।
ਹੋਰ, ਸੋਵਾਈ ਤੁਡਾ। ਤੁਹਾਡੇ ਭਰਾ ਨੇ, ਲਿੱਤਾ ਹੈਗਾ। ਨੰਬਰ ਇੱਕ, ਬੜੀ ਦੇਰ ਸੇ ਆਤੀ ਹੈ।
ਕਿਹੜਾ ਨੰਬਰ, ਲਿਖਤਾ ਹੈ। ਬਾਅਜੀ।
ਉਹਦੇ ਲਾਸਟ ਚ ਹੈਗਾ ਭੀ। ਟ੍ਰਿਪਲ ਥ੍ਰਰੀ, ਨਾਈਨ, ਥ੍ਰੀ, ਲੈ ਕੇ ਆਇਆ ਹੇਗਾ।
ਟ੍ਰਿਪਲ ਥਰੀ, ਨਾਈਨ ਥਰੀ।
ਹੁਣ ਤੇਰੇ ਭਰਾ ਕੋਲ ਨਾ, ਅੱਗੇ ਏਅਰਟੈਲ ਦਾ, ਸਿਸਟਮ ਆਉਣ ਵਾਲਾ, ਵਧੀਆ ਮਹੀਨੇ ਚ ਨਾ ਘੱਟ ਘੱਟੋ- ਘੱਟ, ਵੀ ਨਾ। ਵੀ, ਤੀਹ ਨੰਬਰ ਤੈਨੂੰ ਵਧੀਆ ਕਰ ਦਾਵਾ, ਵੀ, ਤੀਹ। ਇੱਕ ਬਾਦ ਹੀ, ਕਰੀ ਬਸ ਨੰਬਰ ਮੇਰੇ। ਨੰਬਰ
ਕਿੰਨੇ- ਕਿੰਨੇ, ਦੇ, ਵੇਕੋਗੇ ਭੱਜੀ, ਇੱਕ ਨੰਬਰ।
ਭਰਾ, ਜੋ ਤੂੰ ਰੇਟ ਕਰੇਗਾ। ਉਹ ਰੇਟ ਦੇ ਦਾਂਗੇ ਆਪਾਂ। ਰਰੀਲਾ ਪਾਣੀ ਸ਼ੁਰੂ, ਕੀਤੀ ਨਾ। ਆਪਾਂ ਆਪਣੇ ਆਫਿਸ ਤੋਂ।
ਅ ਨਹੀਂ ਨੰਬਰ ਵੀ, ਚੇਂਜ ਕ ਕ ਕਰਨਾ ਹੈ। ਸਿੰਮ ਵੀ ਚੇਂਜ ਕ ਕਰਨਾ ਪਏ ਜਾਏਗਾ। ਜੇ ਨਾਲੇ
ਅਰੇ ਨਹੀਂ, ਨੰਬਰ ਸਿਮ ਕੀ, ਚੇਂਜ ਕਰਨਾ ਪ ਸਿਮ ਤੁਹਾਨੂੰ ਨਵਾਂ, ਦਵਾਂਗੇ ਆਪਾਂ। ਨਵਾਂ ਨੰਬਰ ਲਗੇ ਤੇ ਨਵਾਂ ਸੀਮ ਦਵਾਂਗੇ।
ਅੱਛਾ ਜੀ।
ਹਾਂਜੀ।
ਅੱਛਾ। ਫੇਰ, ਸੁਣੋ ਮੇਰੀ ਗੱਲ ਸੁਣੋ। ਗਾਲ ਸੁਣੋ ਜੀਵੇ ਜਿਵੇਂ, ਦਸ, ਪਚੱਤਰ ਦਾ, ਚਾਹੀਦਾ। ਮਿਲ ਜੇਗਾ।
ਕੀ ਚਾਹੀਦਾ?
ਲਾਸਟ ਵਿੱਚ, ਦਸ, ਪਝੱਤਰ ਹੋਵੇ। ਤੇ, ਤੇ ਸ਼ੁਰੂ ਚ। ਕੋਈ ਟ੍ਰਿਪਲ ਨੰਬਰ, ਹੋਵੇ ਫੇਰ ਚੱਲ ਜਾਏਗਾ।
ਵੀਰ, ਦਵਾ ਦਾਂਗਾ ਤੈਨੂੰ। ਦਸ, ਚਛੱਤਰ ਵੀ, ਦਵਾ ਦਵਾਂਗਾ। ਟ੍ਰਿਪਲ ਵੀ ਦਵਾ ਦਾਂਗਾ।
ਹਾਂਜੀ। ਦਸ, ਪਚੱਤਰ ਮੈਂ ਗੱਡੀ ਦਾ, ਨੰਬਰ ਹੈਗਾ ਭਾਜੀ।
ਹਾਂ ਕੋਈ ਨੀ, ਮੈਂ ਤੁਹਾਨੂੰ ਮਿਲ ਜੂਗਾ, ਨੰਬਰ ਟੈਂਸ਼ਨ ਨਾ ਲਈ। ਨੰਬਰ ਮਿਲ ਜਾਏਗਾ, ਸਾਡੇ ਵਾਲਾ। ਨਾ ਮਿਲਿਆ, ਫੇਰ ਕੀ ਮਿਲਿਆ।
ਹਾਂਜੀ। ਤੇ ਤੁਹਾਡੇ ਕੋਲ ਤਾਂ, ਹੈਗੇ ਹੀ ਨੇ। ਉਹ ਟ੍ਰਿਪ ਕੀ ਕਹਿੰਦੇ ਨੇ, ਟ੍ਰਿਪਲ ਨਾਈਨ।
ਹਾਂ- ਹਾਂ। ਸਾਡੇ ਕੋਲ ਤਾਂ ਯਾਰ, ਨੰਬਰ ਹੀ ਨੰਬਰ ਹੈਗੇ ਨੇ।
ਹਾਂ। ਹਾਂ ਉਹ, ਉਹ ਜਿਹੜਾ, ਤੁਡਾ ਦੋਸਤ। ਸਗਾ ਸਾਤਿਕ, ਉਹਦੇ ਕੋਲ ਬਾਰਾ, ਪੈਂਤੀ।
ਉਹ ਤੇ, ਸਾਰੇ ਨੰਬਰ ਮੇਰੇ, ਦਿੱਤੇ ਹੋਏ ਨੇ ਉਹਨੂੰ। ਮੇਰੇ ਕੋਲ ਤੂੰ ਮੰਨੇਗਾ ਮੇਰੇ ਕੋਲ ਬਾਰਾਂ ਪੈਂਤੀ ਐੰਨੇ ਹੈਗੇ ਨੇ ਨਾ ਬਾਰਾਂ-ਪੈਂਤੀ ਮੈਂ ਆਪਣੀ ਬਾਈਕ ਦੇ ਇਹਨੂੰ ਪੁੱਛੀ ਦਕਸ਼ ਨੂੰ ਘੱਟੋ-ਘੱਟ ਬਾਰ੍ਹਾਂ ਨੰਬਰ ਲਿੱਤੇ ਸੀ ਆਪਾਂ ਬਾਰ੍ਹਾਂ ਪੈਂਤੀ ਤੇ
ਬਾਰ੍ਹਾਂ ਪੈਂਤੀ ਦੇ ਬਹੁਤ ਨੰਬਰ ਨੇ ਕਹਿੰਦਾ-
ਉਹ ਤੇੇਰੇ
ਹਾਂ ਇਹ ਕਹਿੰਦਾ ਹਾਂ ਹੈਗੇ ਨੇ।
ਮੱਤੀ ਰਾੜਾ। ਔਰ
ਇਹ ਤੁਸੀਂ ਕ ਕੱਰਦੇ ਕਿਵੇਂ ਹੋ ਮਤਲਬ ਵੈਬਸਾਈਟ'ਤੇ ਪਾ ਕੇ ਕਿ ਲਾਸਟ
ਘਰੇ ਹਰ ਚੀਜ਼ ਨੀ ਦੱਸੀ ਦੀ ਹੁੰਦੀ ਨਾ ਫੇਰ ਤੇ ਮੇਰਾ ਕੰਮ ਖ਼ਰਾਬ ਹੋਜੂਗਾ।
ਨਹੀਂ ਭੱਠਾ ਬੈਹਜੂਗਾ ਹੈਂ
ਚਲੋ ਕੋਈ ਨੀ ਪਾਜੀ ਮੈਂ ਹੈ ਕਰਦਾ ਫੇਰ ਹੈ ਪੰਜ-ਦਸ ਮਿੰਟ ਤੱਕ ਫਿਰ ਕਰਦਾ। ਬਾਦ ਚ ਕਰਦਾ ਪਾਜੀ ਬਾਦ ਚ ਕਰਨਾ ਮੈਂ ਤੁਹਾਨੂੰ ਕੌਲ ਕੰਮ ਕਰਲਾ